ਹਾਂਜੀ, ਸਤਿ ਸ੍ਰੀ ਅਕਾਲ ਜੀ, ਹਾਂਜੀ। ਹਾਂਜੀ, ਵਧੀਆ-ਵਧੀਆ, ਤੁਸੀਂ ਦੱਸੋ?
ਬਹੁਤ ਵਧੀਆ ਜੀ, ਬਹੁਤ ਵਧੀਆ। ਤੁਸੀਂ ਕਿੱਥੇ ਬੈਠੇ ਹੋ, ਆਏ ਹੋ ਕਿੱਧਰੇ? ਵਾਂਜ ਤੁਹਾਡੀ ਗੂੰਜ, ਗੂੰਜ ਰਹੀ, ਵਾਂਜ 'ਚ ਗੂੰਜ ਰਹੀ ਹੈ।
ਹਾਂਜੀ, ਹੁਣ ਠੀਕ ਹੈ?
ਹਾਂ ਹੁਣ ਠੀਕ ਹੈ, ਹੁਣ ਕੀ ਕਰਦੇ ਸੀ ਦੱਸੋ? ਹੋ ਗਈ ਡਿਨਰ ਦੀ ਤਿਆਰੀ?
ਫ ਅਸੀਂ ਹਾਂ ਹੁਣੇ ਬਸ ਡਿਨਰ, ਨਹੀਂ ਡਿਨਰ ਕਰ ਲਿਆਸੀਂ ਤਾਂ।
ਅੱਛਾ ਕਰ ਵੀ ਲਿਆ, ਅਸੀਂ ਲੇਟ ਹੋ ਗਏ।
ਸਾਡੇ ਜਲਦੀ ਕਰ ਲੈਂ ਦੇ ਨਾ, ਡਿਨਰ ਸਾਢੇ ਅਠ ਲਾਸਟ, ਖਾ ਲੈਦੇਂ ਸਾਡੇ ਨਾਂ।
ਆ ਕੇ ਲੇਟ ਹੋ ਜਾਂਦਾ ਮੇਰਾ, ਵੈਸੇ ਤਾਂ ਲੇਟ ਨੀ ਹੁੰਦਾ, ਇੱਥੇ ਆ ਦਾ ਮੇਰਾ ਬੜਾ
ਅੱਛਾ, ਤੁਸੀਂ ਕਿੱਧਰ ਆਏ ਹੋ? ਕਿੱਥੇ
ਮੈਂ, ਹਾਂਜੀ ਪੇਕੇ ਆਈ ਹੋਈ ਸੀ।
ਅੱਛਾ, ਅੱਛਾ।
ਹਾਂ। ਮੈਨੂੰ ਹੋ ਗਏ, ਚਾਰ-ਪੰਜ ਦਿਨ ਹੋ ਗਏ ਮੈਨੂੰ ਆਏ ਵੀ ਨਾ।
ਅੱਛਾ-ਅੱਛਾ। ਛੁੱਟੀਆ ਕਟਣ, ਆਏ ਸੀਗਾ ਨਾ?
ਹੈਂ, ਕੀ ਕਹਿ ਰਹੇ ਸੀ?
ਮੈਂ ਕਿਹਾ, ਛੁੱਟੀਆਂ ਕੱਟਣ ਆਏਓ?
ਹੋਰ
ਅੱਛਾ। ਹੋਰ ਦੱਸੋ, ਤੁਸੀਂ ਕੀਤਾ ਨਹੀਂ ਹਲੇ ਡਿਨਰ?
ਨਾ ਬਸ ਬਣਾ ਕੇ ਆਈ ਆ ਹੁਣੇ ਮੰਮੀ ਨਾਲ, ਹੈਲਪ ਕ ਰਾ ਰਹੀ ਸੀ ਥੋੜਾ ਜਿਹੀ, ਤੇ ਕੀ ਕਹਿੰਦੇ ਨੇ ਮੇਰੀ ਸਿਸਟਰ ਨੇ ਆਣਾ ਸੀ, ਫੇਰ ਅਚਾਨਕ ਉਹਨੇ ਮਨਾ ਕਰ ਦਿੱਤਾ, ਕਹਿੰਦੀ ਨਹੀਂ ਹਲੇੇ ਨ ਮੈਂ ਤੇ, ਕੱਲ ਆਵਾਂਗੀ। ਫੇਰ ਮੈਂ ਕਿਹਾ ਚੱਲ, ਕਿਨਾ ਮੰਮੀ ਕਹਿੰਦੀ ਫੇਰ ਮੈਂ, ਬਣਾ ਤੇ ਲਿੱਤਾ ਹੁਣ ਖਾ ਵੀ ਲੋਓ, ਉਹਦੇ ਵਾਸਤੇ ਸਗੋਂ ਜ਼ਿਆਦਾ ਡਿਸ਼ ਬਣਾਈ ਸੀ, ਮੰਮਾ ਨੇ।
ਅੱਛਾ, ਕੀ ਸਪੈਸ਼ਲ ਬਣਾਇਆ ਸੀ, ਉਹਦੇ ਵਾਸਤੇ ਕੁਛ?
ਉਹ ਨੋਨ ਵੈਜ ਖਾਂਦੀ ਹੈ ਨਾ ਬੜੇ ਖੁਸ਼ ਹੋ ਕੇ, ਉਹ ਨੋਨ ਵੈਜ ਖਾਂਦੀ ਖੁਸ਼ ਹੋਕੇ, ਹਾਂ। ਹੋਰ ਦੱਸੋ ਜੀ?
ਬਾਸ ਕੁਛ ਨਹੀਂ ਬੈਠੇ ਦੇ ਸੀਡਿਨਰ-ਡੁਨਰ ਕਰਕੇ, ਸੋਚ ਰੀ ਵੀ, ਵੋਕ ਕਰ ਰਹੀ ਸੀ।
ਤੁਸੀਂ, ਇਸ ਟਾਈਮ ਜਾਂਦੇ ਹੋ ਨਾ?
ਹਾਂਜੀ, ਸਾਡੇ ਘਰ ਡੋਗੀ ਏ ਨਾ ਤੇਂ ਥੋੜਾ ਜਿਹਾ ਵੋਕ ਕਰਾਣੀ ਹੁੰਦੀ, ਤੁਹਾਨੂੰ ਪਤਾ ਇਸ ਟਾਈਮ, ਸਵੇਰੇ ਤੋਂ ਧੁੱਪ ਹੁੰਦੀ, ਫਿਰ ਇਸ ਟਾਇਮ ਲੈਕੇ ਚੱਲੇ ਆ, ਵਾਕ ਤੇ।
ਠੀਕ ਹੈ ਤੁਹਾਡਾ, ਡੋਗੀ ਠੀਕ ਹੈ ਤੁਹਾਡਾ?
ਹਾਂਜੀ -ਹਾਂਜੀ, ਠੀਕ ਏ ਹੋ, ਬਸ ਉਹਨੇ ਵੇਟ ਕਰ ਰਹੇ ੳ ਵੀ। ਉਸਨੂੰ ਬਾਹਰ, ਕਦੋਂ ਲੈ ਕੇ ਜਾਈਏ। ਮ
ਅੱਛਾ।
ਹਾਂਜੀ ਬਸ ਟਾਈਮ ਏ ਨਾ ਓ ਦੈਮ ਦਾ। 'ਤੇ ਏਸ ਟਾਈਮ ਜਾਂਦਾ ਹੁੰਦਾ ਬਾਰ। ਇੱਕ ਚੱਕਰ ਲਗਾ ਕੇ ਆਂਦਾ ਏ ਕਲੋਨੀ ਦਾ, ਹਾਂਜੀ।
ਐ ਵੀ ਬੜਾ ਜ਼ਰੂਰੀ ਆ ਉਨਾਂ ਨੂੰ ਵੀ ਘੁੰਮਾਉਣਾ ਬੜਾ ਜ਼ਰੂਰੀ ਹਨਾ, ਬੋਰ ਹੋ ਜਾਂਦੇ ਨੇ।
ਹਾਂ ਬਿ ਬਿਲਕੁੱਲ ਸਾਰਾ ਦਿਨ ਅਸੀਂ ਕੋਲ ਤਾਂ ਵੀ ਨਿਕਲ ਜਾਂਨੇ ਆ ਬਾਰ 'ਚ ਕੇ ਮੰਗਾ ਲੈਂਨੇ ਆ, ਉਨਾਂ ਨੇ ਕਿੱਥੇ ਜਾਣਾ ਏ ਖਾਣ। ਓ ਫਿਰ ਟਾਈਮ ਬੰਨਿਆਂ ਤਾਂ ਨਾ ਫੇਰ ਓ ਐਸ ਟਾਇਮ ਉਨੂੰ ਪ ਤਾ ਕਿ ਮੇਰਾ ਐ ਟਾਈਮ ਹੈ ਉਨੇ ਜਾਣਾ ਹੀ ਜਾਣਾ ਇਸ ਟਾਈਮ ਨਾ ਲੈਂ ਕੇ ਜਾਈਏ ਰੋਏਗਾ ਡਿੱਗਿਆ ਕਿਵੇਂ ਚੀਕਾਂ ਮਾਰੇਗਾ ਵੀ ਮੈਂ
ਵੀ ਤੁਸੀਂ ਹਾਂ, ਸਈ ਗੱਲ ਏ ਮੈਨੂੰ।
ਹੁਣ ਜਿਵੇਂ ਆਦਤ ਪੈ ਗਈ ਨਾ ਜਿਵੇਂ ਰੋਜ਼ ਇਸ ਟਾਈਮ ਜਾਣ ਈ ਜਾਣਾ ਐਵੇ ਲੱਗਦਾ ਕੀ ਉਦੇ ਅੰਦਰ ਕਲੋਕ ਫਿਕਸ ਹੋਈ ਦੀ ਏ ਮਤਲਬ ਪੂਰੇ ਟਾਈਮ 'ਤੇ ਆਜੇਗਾ ਮੈਨੂੰ ਚਲੋ ਬਾਹਰ ਲੈ ਕੇ ਆ।
ਅੱਛਾ ਨਈ ਏਨਾਂ ਨੂੰ ਨਾ ਜਿਆਦਾ ਹੁੰਦਾ ਮਤਲਬ ਕਿ ਹਿਊਮਨਸ ਤੋਂ ਜਿਆਦਾ ਹੁੰਦਾ ਜਾਨਵਰਾਂ ਨੂੰ ਪਤਾ ਵੀ ਮੈਂ ਇਸ ਟਾਈਮ ਕਿੱਥੇ ਜਾਣਾ, ਕਿਵੇਂ ਕਰਨਾ, ਕੀ ਕਰਨਾ।
ਬਿਲਕੁੱਲ-ਬਿਲਕੁੱਲ।
ਅੱਛਾ ਤੁਸੀਂ ਬੋ ਬੋਕਿੰਗ ਕਰਦੇ ਓ, ਸਵੇਰੇ ਵੀ ਬੋਕਿੰਗ ਕਰ
ਆ ਹੋ, ਨਈ-ਨਈ ਬਸ ਨਈ ਬਸ ਇਸੀ ਟਾਈਮ 'ਤੇ ਹੁੰਨੀ ਆ।
ਅੱਛਾ-ਅੱਛਾ ਛਾ ਕਰਦੇ ਓ ਅੱਛਾ ਬੈਨੀਫਿਟਸ 'ਤੇ ਬੜੇ ਹੋਣਗੇ ਬੋਕਿੰਗ ਦੇ ਕਿਉਂਕਿ ਮੈਂ ਬੜੀ ਘੱਟ ਕਰਦੀ ਆ ਨਾ ਮੈਨੂੰ ਟਾਇਮ ਈ ਨੀ ਲੱਗਦਾ।
ਮੈਨੂੰ ਬੋ ਜਿਆਦਾ ਵੋਕ ਕਰਨੀ ਚਾਈਦੀ ਇਵ ਤਾਂ। 'ਤੇ ਤੁਸੀਂ ਮਤਲਬ ਫਿੱਟ ਰਹਿੰਦੇ ਓ।
ਉਈ 'ਤੇ ਫਿਰ ਵੋ ਸ ਕੀ ਕਹਿੰਦੇ ਨੇ ਬੋਡੀ ਅ ਵੋਕ ਨਾਲ ਜਿੱਦਾਂ ਮੈਂ ਸੁਣਿਆ ਜ਼ਿਆਦਾਤਰ ਵੀ ਵੋਕਿੰਗ ਨਾਲ ਇੱਕ 'ਤੇ ਬੋਡੀ ਠੀਕ ਰਹਿੰਦੀ ਤੁਹਾਡੀ, ਐਕਟਿਵ ਰਹਿੰਦੀ ਐ। ਹਨਾ ਵੀ ਨ ਸਾ ਵਗੈਰਾ ਵੀ ਸਾਡੀਆਂ ਜਿਵੇਂ ਬਲੋਕ ਨੀ ਹੁੰਦੀਆਂ, ਫਰੈਸ਼ ਰਹਿੰਦੀਆਂ ਅਨ।
ਨਾਲੇ ਤੁਸੀਂ ਵੇਟ ਵੀ ਆਪਣਾ ਲੂਜ ਕਰਦੇ ਓ ਏਦੇ ਨਾਲ।
ਹਾਂ ਲੂਜ਼ ਹੋ ਜਾਂਦਾ, ਵੇਟ ਵੀ ਲੂਜ਼ ਹੋ ਜਾਂਦਾ ਹਾਂਜੀ-ਹਾਂਜੀ।
'ਤੇ ਮੈਂ ਵੀ ਥੋੜਾ ਡਾਇਟ ਵਗੈਰਾ ਕੀਤੀ ਹੁਣ ਤਾਂ ਮੈਂ ਬੋਤ ਲੂਜ਼ ਕਰ ਲੈ ਆ। ਕੱਪੜਿਆਂ ਤੋਂ ਪਤਾ ਲੱਗ ਜਾਂਦਾ।
ਹਾਂ ਸਈ ਗੱਲ ਐ ਬਿਲਕੁੱਲ ਸਈ ਗੱਲ ਐ, ਹਾਂ।
ਨੀ ਤਾਂ ਪਹਿਲੇ ਮੇਰੇ ਫੇਸ 'ਤੇ ਇੰਨੀ ਫੈਟਨੈਸ ਆਗੀ ਸੀ ਨਾ ਅੱਖਾਂ 'ਤੇ ਨੀਚੇ ਵੀ ਸਵੈਲਿਗ ਹੋਗੀ ਸੀ। ਹੁਣ 'ਤੇ ਠੀਕ ਏ ਚਲੋ।
ਅੱਛਾ ਫਿਰ ਤੁਸੀਂ ਮੂਵੀਜ਼ ਵਗੈਰਾ ਕਿਵੇਂ ਦੇਖ ਸਕਦੇ ਓ ਮੂਵੀਜ਼ ਮਤਲਬ ਕਿ ਹੋਲ 'ਤੇ ਦੇਖ ਕੇ ਆਂਦੇ ਓ ਜਾਂ ਫੋਨ ਜਾਂ ਟੀ ਵੀ, ਮੂਵੀਜ਼ ਵਗੈਰਾ।
ਨਈ ਥੀਏਟਰ 'ਤੇ ਤਾਂ ਦੇਖੋ ਥੀਏਟਰ 'ਤੇ ਦੇਖੋ ਕਦੇ ਵਿੱਚ-ਵਿੱਚ ਲੱਗਨੀ ਆ ਹਫ਼ਤਾ ਕ ਲੱਗੇਗੀ ਮ੍ਹੀਨਾ ਬੰਦ ਹੋਜੇਗੀ। ਫਿਰ ਕਿਸੀ ਟਾਈਮ, ਟਾਈਮ ਹੁੰਦਾ ਨੀ ਹੁੰਦਾ ਕਦੇ ਕਦਾਰ ਚਲੇ ਵੀ ਜਾਈਦੈ। ਵਿੱਚ ਤਾਂ ਟਾਈਮਿੰਗ ਈਸ਼ੂ ਰਹਿੰਦਾ ਨਾ ਦੇਖੋ ਕਿਉਂਕਿ ਸਵੇਰੇ ਕੰਮ ਕੁੰਮ ਹੁੰਦਾ। ਫੇਰ ਅੱਧੀ ਰਾਤੀ ਘਰ ਦਾ ਹਾਂ ਅੱ ਧੀ ਰਾਤੀ ਫੇਰ ਦੇਖੋ ਘਰ ਦਾ ਦੇਖਣ ਆਉਂਦਾ ਫੇਰ ਚੱਕਰ ਲੱਗਦਾ ਨੀ। ਫਿਰ ਅਸੀਂ ਮਤਲਬ ਜਾਂ ਤਾਂ ਫੋਨ 'ਤੇ ਈ ਵੇ ਟਲਵੰਨਿਆ ਜੀਓ ਹੋਟਸਟਾਰ ਆਉਂਦਾ ਨਾ ਪ੍ਰੀਮੀਅਮ ਜਤਾ ਤੇ।
ਠੀਕ ਐ ਠੀਕ ਮਤਲਬ ਕਿ ਉਦੇ 'ਚ ਦੇਖਦੇ ਓ ਵੀਡ ਅ ਟੀ ਵੀ 'ਚ ਜਾਂ ਫਿਰ ਫੋਨ 'ਚ ਈ।
ਹਾਂ- ਹਾਂ ਟੀ ਵੀ 'ਚ ਦੇਖ ਲੈਂਦੇ ਟੀ ਵੀ ਲਗਾ ਲੈਂਦੇ ਹੁੰਦੇ ਆਂ। ਜਿਦਾ ਫੋਨ ਤੇ ਦੇਖੋ ਆ ਹੀ ਜਾਂਦੀਆ ਪੰਦਰਾਂ ਮਹੀਨੇ ਬਾਅਦ ਆ ਜਾਂਦੀਆ 'ਚ ਲੱਗਣ ਤੋਂ ਬਾਅਦ ਇਹ ਸਾਰੀ ਜਾਦੀਆਂ ਲੱਗ ਜਾਂਦੀਆ ਨੇ ਆਮ ਜੀ ਗੱਲ ਹੈ
ਤੇ ਤੁਹਾਨੂੰ ਕੋਈ ਡਿਫ
ਤੇ ਬੰਦਾ ਸਰਕਾਰ ਤੋਂ ਕੀ ਕਹਿਣ
ਹਾਂ
ਹਾਂ ਡਿਫਰੈਂਸ ਤਾਂ ਦੇਖੋ ਹਾਂ
ਫੋਨ 'ਚ ਔਰ ਟੀਵੀ 'ਚ ਵੀ ਕੋਈ ਡਿਫਰੈਂਸ ਲੱਗਿਆ ਵੀ ਮੂਵੀ ਦੇਖਣ ਦਾ।
ਹਾਂ ਦੇਖੋ ਡਿਫਰੈਂਸ ਦੇ ਹਿਸਾਬ ਨਾਲ ਦੇਖੋ ਥੀਏਟਰ 'ਚ ਇਨਾ, ਇੰਨਾ ਵੱਡਾ ਮਤਲਬ ਉਹ ਲੱਗਿਆ ਹੁੰਦਾ ਏ ਸੀਟ ਲੱਗੀ ਹੁੰਦੀ ਐ ਇੰਨੀ ਵੱਡੀ ਸਕਰੀਨ ਹੁੰਦੀ ਏ, ਤੁਸੀਂ ਬਿਲਕੁਲ ਕਲੀਅਰ ਦੇਖਦੇ ਹੋ ਮਤਲਬ
ਸਹੀ ਗੱਲ ਏ, ਹਾਂ ਉਹੀ ਐ ਨਾ ਜਿੱਦਾਂ ਹੁਣ ਅਸੀਂ ਫੋਨ ਹਾਂ, ਜਿੱਦਾਂ ਅਸੀਂ ਫੋਨ'ਚ ਤੇ ਹੁਣ ਦੇਖ ਰਹੇ ਮੂਵੀ, ਕਈਆਂ ਦੀ ਹੈਂ ਹੈਬਿਟ ਹੈਗੀ ਕਈ ਲੈਪਟੋਪ'ਚ ਦੇਖਣ ਲੱਗ ਜਾਂਦੇ ਨੇ। ਕਈ ਕੀ ਕਹਿੰਦੇ ਨੇ ਜਿਹਨਾਂ ਕੋਲ ਜੋ-ਜੋ ਚੀਜ਼ਾਂ ਹੈਨ ਲੇਕਿਨ ਬੈਨੀਫਿਟ ਮਤ ਮਤਲਬ ਕਿ ਫੋਨ 'ਚ ਤਾਂ ਨੀ ਹੈ ਨਾ ਜ ਹਾਂ -ਹਾਂ- ਹਾਂ ਨਹੀਂ ਜਿਵੇਂ ਅਸੀਂ ਫੋਨ 'ਚ ਦੇਖ ਰਹੇ ਹਾਂ। ਹਾਂ- ਹਾਂ -ਹਾਂ ਹਾਂਜੀ।
ਘਰ ਵੇਖਨਾ ਸੀਂ ਨਾਲ-ਨਾਲ ਕੰਮ ਲੱਗ ਜਾਂਦੇ ਫੇਰ ਉਹ ਮਜ਼ਾ ਨਹੀ ਆਂਦਾ। ਇਕ ਤੇ ਜਾ ਕੇ ਵੇਖੋ ਇੱਕ ਅਸੀਂ ਬੈਠੇ ਰਹਿੰਦੇ ਆ, ਜਗ੍ਹਾ ਮਤਲਬ ਵੀ
ਬਈ ਮੂਵੀ ਦਾ ਪੂਰਾ ਹਾਂ, ਅਸੀਂ ਪੂ ਪੂਰੀ ਮੂਵੀ ਨੂੰ ਹਾਂਜੀ- ਹਾਂਜੀ- ਹਾਂਜੀ- ਹਾਂਜੀ, ਮੂਵੀ ਨੂੰ ਪੂਰਾ ਇੰਜੋਏ ਕਰਦੇ ਆ ਫੁਲ ਚਕਰ ਸਕਰੀਨ ਤੇ ਦੇਖ ਕੇ, ਹਾਂ ਸਹੀ ਕਹਿ ਰਹੇ ਓ। ਕੁਛ ਜਿਵੇਂ ਬਣਦੇ ਹੋਰ ਆ, ਹਾਂ- ਹਾਂ- ਹਾਂ। ਹਾਂ, ਅਸੀਂ ਕਹਿੰਦੇ ਨੀ ਚੱਲ ਹੁਣ ਐਡ ਆ ਗਈ ਚੱਲ ਯਾਰ ਉੱਠ ਜਾਂਦੇ ਆ ਦੋ ਮਿੰਟ ਵਾਸਤੇ।
ਹਾਂ, ਹਾ ਬਿਲਕੁਲ-ਬਿਲਕੁਲ।
ਫੇਰ ਉਹਦੇ ਨਾਲ
ਉੱਥੇ ਚਲੋ ਲਾਈਨ ਵਾਈਜ਼ ਹਾਂ। ਨਾਲੇ ਥੋੜਾ ਟਾਈਮ ਸਪੈਂਡ ਹੋ ਜਾਂਦਾ ਘਰ ਦੇ ਨਾਲ ਥੀਏਟਰ ਵਿੱਚ ਵੇਖੋ ਪਾਰਟ ਹੈ ਇਧਰ-ਉਧਰ ਹੋ ਜਾਓ ਇਨਸਾਨ ਵਿੱਚ-ਵਿੱਚ, ਹਾਂਜੀ।
ਹੈਨਾ ਮੇਰਾ ਬੇ ਟੀ ਵੀ ਬੜਾ ਘੱਟ ਦੇਖਦਾ ਮੈਂ ਕੈਂਦੀ ਤੇ ਬਹੁਤ ਆ ਵੀ ਟੀ 'ਚ ਮੈਂ ਲਗਾ ਦਿੰਦੀ ਆ ਉਹ ਲਗਾ ਦਿੰਦੀ ਆ। ਪਰ ਉਹਨੂੰ ਜੇ ਬੜਾ ਏਨਾ ਸ਼ੌਂਕ ਏ ਨਾ ਫੋਨ ਦਾ ਇੰਨਾ ਸ਼ੌਕ ਏ, ਨਹੀਂ ਮੈਂ ਫੋਨ 'ਚ ਹੀ ਦੇਖਣਾ ਜੋ ਵੀ ਦੇਖਣਾ। ਇਹਨੂੰ ਫੋਨ ਦਾ ਬਹੁਤ ਸ਼ੌਕ ਐ ਇਹਨੂੰ ਫੋਨ ਦਾ।
ਨਹੀਂ, ਫੋਨ ਜਿਆਦਾ ਨਾ ਦਿਆ ਕਰੋ ਅੱਖਾਂ ਖਰਾਬ ਹੁੰਦੀਆਂ ਬੱਚੇ ਦੀਆਂ।
ਤੇ ਮੈਂ ਕਹਿ ਰਹੀ ਆ ਤੁਹਾਨੂੰ ਉਹੀ ਤਾਂ ਦੱਸ ਰਹੀ ਆ ਵੀ ਇਕਦਮ ਅਸੀਂ ਜਿੱਦਾਂ ਹੁਣ ਦੇਖ ਰਹੇ ਆ। ਟੀ-ਵੀ ਦੇਖ ਰਹੇ ਆ ਟੀ ਵੀ 'ਚ ਸਾਨੂੰ ਹੁਣ ਕਿੰਨੀ ਫੈਸਿਲਿਟੀ ਮਿਲ ਗਈ ਹੈ, ਨੈੱਟਫਲਿਕਸ ਵਗੈਰਾ, ਪ੍ਰਾਈਮ ਟੀਮ ਵੀ ਟੀ ਵੀ ਕਿੰਨੀ ਕੁਛ ਦਿਖਤ ਮਤਲਬ ਕਿ ਦਿਖ ਮਿਲਦਾ ਮਿਲਦਾ ਵੀ ਤੁਸੀਂ ਕੁਛ ਵੀ ਦੇਖ ਸਕਦੇ ਹੋ ਫੋਨ ਟੀ-ਵੀ 'ਚ ਅਸੀਂ ਕੁਛ ਵੀ, ਕਿਉਂਕਿ ਹੁਣ ਪਹਿਲੇ ਉਨੀ ਹੁੰਦੇ ਸੀ ਐਂਡਰੋਇਡ ਫੋਨ ਜਿੰਨਾ ਹੁਣ ਹੁੰਦੇ ਨੇ ਐਂਡੋਇਡ ਫੋ਼ਨ, ਪਹਿਲੇ ਬੜੇ ਮਤਲਬ ਕੀ ਸੋਰੀ, ਫੋਨ ਨਈ ਟੀ-ਵੀ, ਹੁਣ ਐਂਡਰਾਇਡ ਆ ਗਏ ਪਹਿਲੇ ਤੇ ਨੀ ਹੁੰਦੇ ਸੀ ਪਹਿਲੇ ਕਿੱਥੇ ਹੁੰਦੇ ਸੀ।
ਹਾਂ, ਨਾਲੇ ਪਹਿਲੇ ਦੇਖੋ ਟੀਵੀ 'ਚ ਆਂਉਦੇ ਵੀ ਤਾਂ ਦੋ-ਦੋ ਸੀਰੀਅਲ ਆਉਂਦੇ ਹੁੰਦੇ ਸੀ ਉਹ ਨੀ ਹਰ ਸੰਡੇ ਦੇ ਸੰਡੇ ਆਣੇ, ਫੇਰ ਸਭ ਨੇ ਇਕੱਠੇ ਬਹਿਨਾ। ਹੁਣ ਹਰ ਹਫ਼ਤੇ ਮਤਲਬ ਹਫ਼ਤੇ 'ਚ ਲੱਗੇ ਰਹਿਣਾ ਕੋਈ ਨਾ ਕੋਈ ਕਿੰਨੇ ਨਾਟਲ ਚੱਲ ਗਏ ਹਨਾ।
ਹਾਂ, ਹਾਂਜੀ-ਹਾਂਜੀ ਹਾਂ
ਚੱਲ ਗਈਆਂ, ਪੈਲੀ ਤਾਂ ਪੈਲੀ ਤਾਂ ਸਾਡੇ ਘਰ ਦੇ ਵੱਡੇ ਦੱਸਦੇ ਹੁੰਦੇ ਸੀ ਹਰ ਸ ਸੰਡੇ ਤੋਂ ਸੰਡੇ ਫਿਲਮ ਚੱਲਣੀ, ਇੱਕ ਘੰਟੇ ਵਿਚ ਸਭਣੇ ਇਕੱਠੇ ਹੋ ਜਾਣਾ ਸ਼ਾਮੀ ਸੱਤ ਵਜੇ।
ਹੁਣ ਸੀਰੀਜ਼ ਆ ਵੀ ਨਾ, ਸੀਰੀਜ਼ ਵਗੈਰਾ ਵੀ ਐ ਨਾ ਹੁਣ ਸੀਰੀਜ ਕਿੰਨੀ ਅੱਛੀ-ਅੱਛੀ ਆਣ ਲੱਗੀਆਂ, ਮੈਂ ਤਾਂ ਪਾਕਿਸਤਾਨੀ ਸੀਰੀਜ਼ ਬੜਾ ਅੱਛ ਦੇਖਦੀਆਂ ਮੈਨੂੰ ਬੜੀ ਅੱਛੀ ਲਗਦੀ ਆ।
ਹਾਂ ਮੈਂ ਵੀ, ਮੈਂ ਵੀ ਪਿੱਛੇ ਦੇਖੀ ਸੀ ਇੱਕ ਬੋਤ ਅੱਛੀ ਸਰਦੀ ੳਨਾਂ ਦੀ ਨਾ ਮਤਲਬ ਐਵੇਂ ਲੱਗਦਾ ਜਿਵੇਂ, ਜਿਵੇਂ ਹਾਂ, ਐਵੇਂ ਜਿਵੇਂ ਘਰੇਲੂ ਕੀ ਏ ਓਨਾ ਚ ਨਾ ਕੋਈ ਜਾਦਾ ਮੇਕਅਪ ਕਰਦੇ ਨੇ ਜਨਾਨੀਆਂ, ਐਵੇਂ ਲੱਗਦਾ ਵੀ ਹਾਂ
ਹਾਂ-ਹਾਂ।
ਹਾਂ ਜਿਵੇਂ ਸਾਡੇ ਸੀਰੀਅਲਸ ਹੁੰਦੇ ਨੇ ਇੰਡੀਆ ਸੀਰੀਅਲਸ, ਵੀ ਸਪੈਸ਼ਲ ਮੇਕਅਪ ਕੀਤਾ ਐਡੇ ਵੱਡੇ ਵ ਈਅਰਿੰਗਸ ਪਾਏ ਦੇ ਨੇ ਕੋਈ ਮਤਲਬ ਅਲੱਗ ਕੋਂਟੈਕਟ ਆਂਦਾ। ੳਥੇ ਨੋਰਮਲ ਐਵੇਂ ਚੂੜਾ
ਬਿਲਕੁਲ ਸਹੀ ਕੈ ਰਏ ੳ। ਸਿੰਪਲ, ਸੋਬਰ ਡਿਸ ਡੀਸੇਂਟ ਟਾਈਪ ਦੇ ਲੇਡੀਸ ਹੋਨਗੀਆਂ ਬੰਦੇ ਹੋਨਗੇ ਨਾ ਕੋਈ ਮੂਹ ਤੇ ਇਨਾ ਲਿਪਾ ਤੋਪੀ ਤੇ ੳਨਾਂ ਦੀ ਸਟੋਰੀ ਸੀ ਮੈਨ ਤੇ ਬਿਲਕੁਲ ਐਵੇਂ ਲੱਗਦੀ ਏ ਜਿਵੇਂ ੳਹ ਕੁਛ ਮੈਸੇਜ ਦੇ ਰੇ ਨੇ ਵੀ ਕੋਈ
ਜਿਵੇਂ ਰਿਲੇਟਿਡ ਹੈਗੀ ਆ, ਘਰ ਨਾਲ ਰਿਲੇਟਿਡ ਵੀ ਲਗਦੀ ਆ ਬਿਲਕੁਲ-ਬਿਲਕੁਲ। ਕੋਈ ਜਾਦਾ ਔਵਰ ੳਹ ਨਈ ਕੀਤਾ ਦਾ ਵੀ ਬੜੇ ਅਮੀਰ ਘਰ ਦੇ ਨੇ। ਹਾਂ ਮੈਂ ਵੀ ਕਾਫੀ ਅੱਛੀ ਦੇਖੀਆਂ ਦੀਆਂ।
ਹਾਂ-ਹਾਂ-ਹਾਂ-ਹਾਂ-ਹਾਂ ਮੈਨੂੰ ਆਪ, ਇੱਕ ਮੈਨੂੰ ਹੋਰ ਮੂਵੀ ਬੜੀ ਪਸੰਦ ਐ। ਹਾਂਜੀ-ਹਾਂਜੀ-ਹਾਂਜੀ-ਹਾਂਜੀ-ਹਾਂਜੀ ਮੈਨੂੰ ਹੋਰਰ ਮੂਵੀ ਬੜੀ ਪਸੰਦ ਐ ਤੇ ਕੁਛ ਮੈਨੂੰ ਐ ਕੀ ਨਾਮ ਪਾਕਿਸਤਾਨੀ ਸੀਰੀਜ, ਅੱਛਾ।
ਪਾਕਿਸਤਾਨੀ ਬਟ ਹੁਣ ਮੈਂ ਬੰਦ ਕਰ ਦਿੱਤਾ ਮਤਲਬ ਕੰਮ ਕੁਮ ਹੁੰਦਾ ਏ ਨਾ ਸੈਂਟਰ ਵਗੈਰਾ ਵੀ ਜਾਨਾ ਹੁੰਦਾ ਫੇਰ ਟਾਇਮ ਲੱਗ ਨੀ ਆਂਦਾ ਨਾਲੇ ਪਿੱਛੇ ੳਹ ਚੱਲਦੀ ਸੀ ਇੱਕ, ਮੇਰੀ ਜ਼ਿੰਦਗੀ ਹੈ ਤੂੰ, ੳਹ ਬੋਤ
ਹਾਂ-ਹਾਂ-ਹਾਂ-ਹਾਂ-ਹਾਂ ਦੇਖੇਆ ਤੁਸੀ ੳਹ ਵਾਲਾ
ੳਹ ਮੈਂ ਸਾਰੀ ਦੇਖੀ ਏ, ਹਾਂ-ਹਾਂ। ਇਹ-ਇਹ ਵੀ ਹਾਂ। ਏ ਜੇੜੀ ਏਦੀ ਹੈਗੀ ਨਾ ਖਾਣੇਆ ਦੀ, ਏ ਮੈਂ ਏਦੀ ਸਾਰੀ ਆਲਮੋਸਟ ਮੈਂ ਦੇਖੀ ਦੇਖੀ ਦੀਆਂ ਸਾਰੀਆਂ। ਇੱਕ ਕਭੀ ਮੈਂ ਕਭੀ ਤੁਮ, ਹਾਂ ਬੋਤ ਅੱਛੀ ਮਤਲਬ ਏਦਾ ਰੋਲ ਇਨਾ ਅੱਛਾ ਰੋਲ ਏਦਾ ਅ ਹਰ ਇੱਕ ਕਰੈਕਟਰ ਦੀ ਜਾਚ ਹੁੰਦੀ ਐ।
ਸਹੀ ਗੱਲ ਏ, ਸਹੀ ਗੱਲ ਏ, ਔਰ ਏਨਾ ਦੀ ਸਟੋਰੀਆਂ ਕੋਈ ਐ ਵੀ ਨੀ ਹੁੰਦੀਆਂ ਹਾਂ ਹਾਂ ਓਕੇ ਜੀ ਠੀਕ ਏ ਜੀ। ਓਕੇ-ਓਕੇ-ਓਕੇ-ਓਕੇ ਸਤਿ ਸ਼੍ਰੀ ਅਕਾਲ।